ਸਤ ਸ਼੍ਰੀ ਅਕਾਲ ਹਾਂਜੀ ਠੀਕ ਹੈ।
ਠੀਕ ਹੀ ਚਾਹੀਦਾ, ਹੋਰ ਕੀ ਕਰ ਰਏ ਸੀ? ਠੀਕ ਹੈ ਜੀ ਹੋਰ
ਹਾਂ, ਬਸ ਠੀਕ ਹੈ, ਹੋਰ ਕਿੱਥੇ ਗਏ ਹੋ ਤੁਸੀਂ, ਕਿੱਥੇ ਗਏ ਹੋ?
ਕੁਛ ਨੀ ਬਸ ਹੁਨੇ ਜੋਤ ਲਗਾ ਕੇ ਆਏ ਆ ਪਾਠ ਕਰ ਆਏ ਆ। ਤੇ ਹੁਣ ਬਸ ਬੁੜੇ ਸਾਹਿਬ ਜਾਣਾ ਸੀ ਪਰ ਠੱਲੇ ਤਿਆਰੀ ਨਹੀਂ ਹੋਈ ਹੈਗੀ। ਲੁਧਿਆਣੇ ਦਾ ਸੋਚਿਆ ਸੀ ਕਿ ਦੁੱਖ ਨਿਵਾਰਨ ਗੁਰਦੁਆਰੇ ਜਾਵਾਂਗੇ ਘੁੰਮਣ ਇੱਕ ਵਾਰੀ ਹੋ ਆਏ ਆਂ, ਗੁਰਦੁਆਰਾ ਸਹੀ ਹੈਗਾ ਆ।
ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਲੁਧਿਆਣੇ ਬਹੁਤ ਅੱਛਾ ਗੁਰਦੁਆ
ਹਾਂਜੀ-ਹਾਂਜੀ, ਲੁਧਿਆਣੇ ਹੈਗਾ ਨੇ।
ਹਾਂਜੀ
ਬੜੀ ਮਾਨਤਾ ਹੈਗੀ ਇਸ ਗੁਰਦੁਆਰੇ ਦੀ ਵੈਸੇ ਤੇ
ਅੱਛਾ।
ਹਾਂਜੀ।
ਇੱਕ ਵਾਰੀ ਨਾ ਮੈਂ ਦੇਖਿਆ ਸੀ ਰਾਤੀਂ ਪਹੁੰਚੇ ਉਥੇ ਉੱਥੇ ਰਾਤੀ ਰੁਕੇ ਸੀ ਫਿਰ, ਸਵੇਰੇ ਨਿਕਲੇ ਸੀ ਉਥੋਂ।
ਹਾਂਜੀ ਓਧਰ ਸਵੇਰੇ -ਸਵੇਰੇ ਜਿਵੇਂ ਇਸ਼ਨਾਨ ਕੀਤਾ ਉਥੇ ਤਿੰਨੋ ਟਾਈਮ ਲੰਗਰ ਵੀ ਹੁੰਦਾ। ਸੇਵਾ ਵੀ ਕਰ ਸਕਦੇ ਨੇ ਸੇਵਾਦਾਰ ਵੀ ਉੱਧਰ ਕਾਫੀ ਹੁੰਦੇ ਨੇ, ਉਸ ਤੋਂ ਅੱਗੇ ਕੱਪੜਿਆਂ ਦੀ ਮਤਲਬ ਬਾਜ਼ਾਰ ਚਾਲੂ ਹੋ ਜਾਂਦਾ ਹੈ ਗਲੀਆਂ-ਗਲੀਆਂ ਚ। ਜੀ। ਕਿਤੇ ਮਸਾਲਿਆਂ ਦੀ ਦੁਕਾਨਾਂ ਨੇ ਕਿਤੇ ਕੱਪੜੇ ਦੀਈਏ ਕਿਤੇ ਬੈਗ ਦੀਈਏ ਕਿਤੇ ਭਾਂਡਾ ਬਜ਼ਾਰ ਏ।
ਅੱਛਾ ਜੀ।
ਜੀ ਕਾਫੀ ਹਾਂਜੀ ਕਾਫ਼ੀ ਵਧੀਆ ਬਣਿਆ ਹੋਇਆ ਆ।
ਹੂੰ- ਹੂੰ।
ਲੁਧਿਆਣੇ ਤੋਂ ਫਿਰ ਅੱਗੇ ਅਗਰ ਤੁਸੀਂ ਲੁਧਿਆਣੇ ਗਏ ਸੀ ਨਾ ਅੱਗੇ ਉਸ ਤੋਂ ਅੱਗੇ ਫਿਰ ਚਲੇ ਗਏ ਸੀ ਜਿਹੜੇ ਉਹ ਹੁੰਦਾ ਨਾ ਪੀਰ ਦਾ ਕਿ ਨਵੇਂ ਕੇੜੀ ਜਗ੍ਹਾ ਤੇ?
ਨਕੋਦਰ।
ਨਕੋਦਰ। ਅਸੀਂ ਫਿਰ ਗੱਡੀ ਫੜ ਕੇ ਫਿਰ ਅਸੀਂ ਨਕੋ ਅ ਨਕੋਦਰ ਗਏ ਸੀ ਉੱਥੇ।
ਹ ਅੱਛਾ ਜੀ ਉਹ ਵੀ ਵਧੀਆ ਹੈਗੀ ਵੈਸੇ ਜਗ੍ਹਾ ਉੱਧਰ ਵੀ ਗਏ ਹੋਏ ਆ ਕਾਫ਼ੀ ਉੱਧਰ ਦੀ ਵੀ ਮਾਨਤਾ ਹੈਗੀ ਏ। ਕਈ ਲੋਕ ਜਾਂਦੇ ਨੇ।
ਅਸੀਂ ਨਿਕੋਧਰ ਚੱਲੀ ਗਈ ਸੀ ਫੇਰ ਉੱਥੇ ਰਾਤ ਰੁਕ ਕੇ ਉੱਥੇ ਕੁਆਲੀਆਂ ਹੋਈਆਂ ਸੀ। ਫਿਰ ਉਥੋਂ ਅਸੀ ਚੱਲੇ ਸੀ ਟਰੇਨ ਚ ਬੈਠੇ, ਬੈਠ ਕੇ ਫਿਰ ਤਾਂ
ਉੱਧਰ ਦੇ ਮੇਲੇ ਜਦੋਂ ਚੱਲਦੇ ਨੇ ਨਾ ਉਦੋਂ ਜ਼ਿਆਦਾ ਸਹੀ ਰਹਿੰਦਾ ਹੈ ਜਦੋਂ ਮੇਲੇ ਮੇਲੇ ਚੱਲਦੇ ਨੇ ਨਾ ਉਸ ਟਾਈਮ ਬਜ਼ਾਰ ਵੀ ਲੱਗੇ ਹੁੰਦੇ ਨੇ। ਔਰ ਜਿਹਨਾਂ ਨੇ ਮੱਥਾ ਟੇਕਣਾ ਉਹ ਅਲੱਗ ਟੇਕ ਲੈਣ ਪ੍ਰਸ਼ਾਦ ਵਗੈਰਾ ਉੱਥੇ ਫੇਰ ਖਵਾਲੀਆਂ ਗਾਣ ਲਈ ਗਾਇਕ ਘਰ ਆਉਂਦੇ ਨੇ, ਗੁਰਦਾਸ ਮਾਨ ਆਉਦੇ ਨੇ, ਕਾਫ਼ੀ ਸਿੰਗਰ ਆਉਂਦੇ ਨੇ।
ਹੂੰ-ਹੂੰ, ਸਾਰੀ ਰਾਤ ਕੁਆਲੀਆ ਚੱਲਦੀਆਂ ਨੇ, ਲੰਗਰ ਹੂੰ, ਅਸੀਂ ਗਏ ਹਾ ਦੋ ਵਾਰ।
ਅੱਛਾ ਜੀ ਅਸੀਂ ਵੀ ਜਾਂਦੇ ਰਹੇ ਹਾਂ। ਸਾਡੇ ਤੇ ਸਗੋਂ ਲਾਗੇ ਪੈਂਦਾ ਰਿਹਾ ਅਸੀਂ ਉੱਧਰ ਹੀ ਰਹਿੰਦੇ ਸੀ ਨਾ, ਅਸੀਂ ਜਾਂਦੇ ਰਹਿੰਦੇ ਸੀਗੇ ਮਤਲਬ ਕਾਫ਼ੀ ਮਜ਼ਾ ਆਉਂਦਾ ਸੀ ਇੱਕ ਉੱਧਰ ਇੱਕ, ਹਾਂਜੀ। ਹਾਂਜੀ ਇੱਕ ਦੁੱਖ ਨਿਵਾਰਨ ਗੁਰਦੁਆਰਾ ਔਰ ਇੱਕ ਹੈ ਇਹ ਲਾਗੇ ਪੈਂਦਾ ਸੀ। ਦੁੱਖ ਨਿਵਾਰਨ ਤੇ ਅਸੀਂ ਐਵੇਂ ਚੱਲ ਜਾਂਦੇ ਸੀ ਅਸੀਂ ਸੇਵਾ ਵੀ ਕਰ ਆਉਂਦੇ ਹੁੰਦੇ ਸੀਗੇ। ਲੰਗਰ ਦੀ ਵੀ ਔਰ ਭਾਂਡਿਆਂ ਦੀ ਵੀ ਕਰ ਆਉਂਦੇ ਸੀ। ਬਥੇਰਾ ਸੇਵਾਦਾਰ ਲੱਗੇ ਹੁੰਦੇ ਸੀ ਇਹਨਾਂ ਦੀ ਡਿਊਟੀਆਂ ਹੁੰਦੀਆਂ ਸੀ। ਏਨਾਂ ਨੂੰ ਚਾਰਜਿਸ ਵੀ ਦਿੰਦੇ ਸੀਗੇ ਪਹਿਲੇ ਤੇ, ਹੁਣ ਬੰਦ ਕਰਤੇ ਨੇ, ਕੀ ਪਤਾ ਵਧਾ ਵੀ ਦਿੱਤੇ ਹੋਣ। ਪਰ ਕਈ ਹੁੰਦੇ ਨੇ ਜੋ ਸ਼ੌਕੀ ਤੌਰ ਤੇ ਸੇਵਾ ਕਰਦੇ ਨੇ।
ਹੂੰ-ਹੂੰ
ਕਈ ਹੁੰਦੇ ਨੇ, ਜਰਾ ਕਈਆਂ ਦੀ ਮਜ ਮਜਬੂਰੀ ਹੁੰਦੀ ਹੈ ਕਿ ਹਾਂ ਬਾਈ ਸਾਡੀ ਮਜਬੂਰੀ ਹੈ ਤੇ ਕਈ ਗੁਰਦੁਆਰੇ ਰਹਿੰਦੇ ਨੇ ਖਾਣਾ, ਪੀਣਾ। ਬਹਿਣਾ ਸਭ ਉਹਨਾਂ ਦਾ ਉੱਥੇ ਹੀ ਹੁੰਦਾ ਫਿਰ ਉਹ ਤੇ ਤਨਖਾਹ ਦੇ ਉੱਤੇ ਲੱਗੇ ਹੁੰਦੇ ਨੇ ਨਾ।
ਹਾਂਜੀ।
ਹਾਂ ਉਹ ਫੇਰ ਉਹਨਾ ਦੇ ਤੇ ਉਹ ਸੀਨ ਹੋ ਜਾਂਦਾ ਸਾਡੇ ਵਰਗਿਆਂ ਨੇ ਸੇਵਾ ਕਰਨੀ ਹੈ ਉਹ। ਸਾਡੇ ਆਪਣੇ ਤ੍ਰਿਸ਼ਨ ਹੈ ਕਿ ਉਹ ਸਾਨੂੰ ਦੇਣਗੇ ਅਸੀਂ ਨਹੀਂ ਲੈਣਾ ਹੈਗਾ।
ਹਾਂ
ਔਰ ਉੱਧਰ ਜੋ ਦੁੱਖ ਨਿਵਾਰਨ ਬੈਕ ਸਾਈਡ ਹੈਗਾ ਨਾ ਉੱਥੇ ਕੱਪੜਿਆਂ ਦਾ ਵੀ ਹੈਗਾ। ਬਹੁਤ ਅੱਛਾ ਹੈਗਾ ਵੈਸੇ। ਸੰਡੇ ਦੀ ਸੰਡੇ ਬਹੁਤ ਸਸਤਾ ਕੱਪੜਾ ਮਿਲਦਾ ਉੱਥੇ, ਕੱਪੜੇ ਤੋਂ ਲੈ ਕੇ ਜੁੱਤੀ ਤੋਂ ਲੈ ਕੇ ਕੁਛ ਵੀ ਲੈਣਾ, ਸਭ ਕੁਛ ਸਸਤਾ ਉੱਥੇ। ਲੁਧਿਆਣੇ ਦਾ ਜ਼ਿਆਦਾਤਰ ਕੱਪੜਾ ਹੀ ਸਸ ਅ ਕਪ ਕੱਪੜੇ ਦਾ ਈ ਏ ਕੱਪੜਾ ਔਰ ਭਾਂਡਾ ਹਾਂਜੀ।
ਹਾਂ ਹਾਂ ਹਾਂ।
ਇਹ ਕੀ ਉਹ ਕਦੀ ਦਾ ਤੀ ਬੰਦ ਨੀ ਹੁੰਦਾ ਹੈਗਾ, ਸਾਰਾ ਚੌਵੀ ਘੰਟੇ ਖੁੱਲਾ ਐ ਬਾਜ਼ਾਰ, ਚਾਹੇ ਜਿੱਥੇ ਮਰਜ਼ੀ ਚਲੇ ਜਾਓ। ਘੁੰਮਣ ਫਿਰਨ ਦੀ ਵੀ ਸਹੀ ਜਗ੍ਹਾ ਹੈਗੀ। ਕੀ ਉੱਧਰ ਦਾ ਰੱਖ ਬਾਗ ਹੈਗਾ ਨੇ, ਰੋਜ਼ ਗਾਰਡਨ ਹੈਗਾ ਆ ਕਾਫੀ ਪਾਰਕ ਹੈਗੀਆਂ ਨੇ।
ਹੂੰ
ਹਾਂਜੀ ਹੋਰ ਤੁਸੀਂ ਦੱਸੋ? ਹ
ਅੱਜ ਅਸੀਂ ਸਿਟੀ ਸੈਂਟਰ ਗਏ ਸੀ, ਸਾਰੇ ਬੱਚੇ ਲੈ ਕੇ ਗਏ ਸੀ, ਅਸੀਂ ਛੋਟੇ ਬੱਚੇ ਸਾਰੇ ਕਹਿਣ ਲੱਗੇ, ਨਾਨੀ ਘਰ ਆਇਆ ਸਾਨੂੰ ਲੈ ਜੋ। ਕਿਧਰੇ, ਫੇਰ ਮੈਂ ਕਿਆ ਕਿੱਥੇ ਜਾਓਗੇ? ਫੇਰ ਕਹਿੰਦੇ ਨੇ ਅਸੀਂ ਸਿਟੀ ਸੈਂਟਰ ਜਾਣਾ, ਫੇਰ ਸਿਟੀ ਸੈਂਟਰ ਇਹਨਾ ਸਾਰਿਆਂ ਨੂੰ ਲੈ ਕੇ ਬਹੁਤੀਆਂ ਵਗੀਆਂ ਨੇ ਫਿਰ ਮੈਂ ਕਿਹਾ ਚਲੋ ਫਿਰ, ਉੱਥੇ ਸਿਟੀ ਸੈਂਟਰ ਗਏ ਫਿਰ, ਉਹ ਵੀ ਅੱਛਾ ਤੇ ਫੇਰ ਲੈ ਗਈ ਸ ਇਹਨਾਂ ਨੂੰ, ਫਿਰ ਸਾਰੇ ਓਥੋਂ ਉਤਰੇ ਫੇਰ ਅੱਗੋਂ ਪੈਦਲ ਗਏ। ਉੱਥੇ ਨਾਂ ਸਿਟੀ ਸੈਂਟਰ ਅੰਦਰ ਗਏ ਫਿਰ ਆਪਣਾ ਉਹ ਨਾਲ ਟਿਕਟ ਲਈਏ। ਦਸ-ਦਸ ਰੁਪਏ ਲਈ ਟਿਕਟ।
ਹਾਂ ਓਧਰ ਵੈਸੇ ਮੇਲਾ ਲੱਗਾ ਹੋਇਆ ਹੁਣ ਤੇ ਅੰਦਰ।
ਮੇਲਾ ਲੱਗਿਆ ਉੱਥੇ, ਉਥੇ ਬੜੀਆਂ ਭੀੜਾਂ ਨੇ। ਉਥੇ ਤੇ ਆਪਣਾ ਚੂਲੇ, ਕਿਆ ਖਾਣ ਦਾ ਸਮਾਨ। ਅੱਗੇ ਜਾਓ ਤੇ ਉੱਥੇ ਆਪਣਾ ਉਹ ਤਲਾਬ ਜਿਹਾ ਬਣਿਆ ਹੈਗਾ, ਉਹਦੇ ਮਛਲੀਆਂ ਛੋਟੀਆਂ ਮੱਛਲੀਆਂ, ਵੱਡੀਆਂ ਮੱਛਲੀਆਂ
ਉੱਥੇ ਕਿਸ਼ਤੀ ਤੇ ਵੀ ਝੂਟੇ ਦਿੰਦੇ ਨੇ।
ਹਾਂਜੀ-ਹਾਂਜੀ, ਉਹਦੇ ਪੈਸੇ ਲੈਂਦੇ ਨੇ ਨਾ ਫਿਰ।
ਹਾਂਜੀ-ਹਾਂਜੀ ਉਹ ਤੇ ਚਲਾਨ ਵਾਲੇ ਲੈ ਲੈਨੇ ਆ।
ਹਾਂ ਬੱਚੇ ਗੁਬਾਰੇ ਲੈਂਦੇ ਨੇ, ਛੱਲੀਆਂ-ਛੁੱਲੀਆਂ ਬੜਾ ਕੁੱਛ ਉਥੇ ਹੁੰਦਾ ਹੈਗਾ। ਹੋਰ ਮੱਛਲੀਆਂ ਨੂੰ ਲੋਕ ਆਟਾ ਪਾਉਂਦੇ ਨੇ ਫੇਰ ਮੱਛਲੀਆਂ ਸਾਰੀਆਂ ਛੋਟੀਆਂ ਵੱਡੀਆਂ ਸਾਰੀਆਂ ਉੱਥੇ ਆ ਜਾਂਦੀਆਂ ਨੇ, ਉਹ ਬੱਚੇ ਖੁਸ਼ ਹੁੰਦੇ ਨੇ ਵੇਖ ਕੇ। ਤੇ, ਸਾਰਾ ਉੱਥੇ ਘੁੰਮੇ ਫਿਰ ਅਸੀਂ, ਤੇ ਠੰਡੀ ਹਵਾ ਬੱਚੇ ਕਹਿਣ ਅਸੀ ਘਰ ਹੀ ਨਹੀਂੀ ਜਾਂਦੇ ਹੁਣ। ਅਸੀਂ ਤੇ ਇੱਥੇ ਹੀ ਵੇਖਣਾ ਹੈਗਾ, ਫਿਰ ਮੈਂ ਕਿਹਾਂ ਬਈ। ਰਾਤ ਹੋਜੇਗੀ, ਫਿਰ ਹੁਣ ਟਾਈਮ ਨਾਲ ਕਰ ਦੇਂਦੇ ਆਂ, ਫੇਰ ਬਜ਼ਾਰ ਆਏ ਉੱਥੋਂ ਫਿਰ ਆਏ, ਵਾਪਿਸ ਪੈਦਲ। ਫੇਰ ਇਹਨਾਂ ਨੇ, ਆਈਸ-ਕ੍ਰੀਮ ਵਗੈਰਾ ਖਾਈ ਬੱਚਿਆਂ ਨੇ। ਬਾਜ਼ਾਰ ਦੇ ਵਿੱਚ ਹੀ, ਫੇਰ ਮੈਂ ਕਿਹਾ, ਕੋਈ ਚੀਜ਼ ਹੋਰ ਲੈਣੀ ਤੇ ਲੈ ਲਓ ਤੁਸੀਂ! ਫਿਰ ਇਹਨਾਂ ਨੇ ਓ ਲਏ, ਕਿ ਣਾਵੇ ਕਹਿੰਦੇ ਨੇ ਨਾ ਨੋਰ।
ਖਿਡੌਣੇ ਲਿੱਤੇ ਹੋਣੇ ਨੇ, ਨਿਆਣਿਆਂ ਨੇ?
ਫੇਰ ਹਾਂ, ਉਹ ਬੱਚੇ ਤੁਹਾਨੂੰ ਪਤਾ ਜਿਹੜੀ ਚੀਜ਼ ਵੀ ਓਹਨਾਂ ਨੇ ਲੈਣੀ ਫਿਰ ਥੋੜਾ ਜਿਹਾ ਸਮਾਨ ਲਿਆ, ਪਲਾਸਟਿਕ ਦਾ ਦੁਕਾਨ ਲਗੀ ਦੀਆਂ
ਅੱਛਾ ਜੀ।
ਉਹ ਲੈਕੇ ਦਿੱਤੇ ਤੇ, ਫਿਰ ਕਿਤੇ ਘਰ ਆਏ ਫਿਰ। ਉਹ ਆਪਣਾ ਗੱਡੀ ਤੇ ਬੈਠੇ ਫਿਰ, ਫਿਰ ਆਪਣਾ ਘਰ ਆਏ
ਤੇ, ਤੁਹਾਡੇ ਉਥੇ ਮੌਸਮ ਠੀਕ ਹੈਗਾ ਯਾ?
ਹਾਂਜੀ?
ਮੌਸਮ ਠੀਕ ਹੈਗਾ ਯਾ? ਅੱਛਾ।
ਅੱਛਾ, ਬਹੁਤ ਗਰਮੀ ੳੱਥੇ। ਮੌਸਮ ਠੀਕ, ਠੰਡਾ ਹੋਗੇਯ
ਘੋੜਾ ਬਣਿਆ ਹਾਜੀ-ਹਾਂਜੀ। ਅੱਛਾ ਜੀ। ਠੀਕ ਐ ਜੀ, ਹੋਰ ਦੱਸੋ?
ਹਾਂਜੀ।
ਫ੍ਰੀ ਹੋ ਗਏ ਜੇ, ਤੁਸੀਂ?
ਹਾਂ, ਠੀਕ ਏ, ਹਾਂ, ਫ੍ਰੀ ਹੋਗਿਆ ਜੀ। ਅੱਜ ਅਸੀ ਫੇਰ ਹੁਣ ਮੈਂ ਆਕੇ ਬੱਚਿਆਂ ਨੂੰ, ਮੈਂ ਕਿਹਾ, ਹੁਣ ਕੀ ਖਾਣਾ ਜੇ? ਕਹਿੰਦੇ ਨੇ ਅਸੀਂ ਸੇਵੀਆਂ ਖਾਣੀਆਂ ਨਮਕੀਨ, ਫੇਰ ਮੈਂ ਕਿਹਾ ਚਲ ਸੇਵੀਆਂ ਬਣਾਲੇ
ਫੇਰ ਸੇਵੀਆਂ ਲਿਆਂਦੀਆਂ ਨੇ, ਹਾਂਜੀ। ਘਰ ਬਣਾਈਆਂ ਨੇ ਸੇਵੀਆਂ। ਫਿਰ ਪਿਆਜ਼, ਟਮਾਟਰ, ਸ਼ਿਮਲਾ, ਮਿਰਚ, ਮਟਰ ਪਨੀਰ
ਇਹ ਸਾਰਾ ਕੱਟਕੇ, ਤੇ ਫਿਰ ਉਸ ਤੋਂ ਬਾਅਦ ਆਪਣਾ ਸੇਵੀਆਂ ਨੂੰ ਭੁਨਿਆ, ਭੁੰਨਕੇ ਤੇ ਫੇਰ ਆਪਣਾ ਤੜਕਾ ਲਗਾਇਆ ਉਹਦਾ, ਸਾਰਾ ਸਮਾਨ ਪਾਕੇ।
ਅੱਛਾ ਜੀ।
ਸਾਰਾ ਸਮਾਨ ਪਾਕੇ ਤੜਕਾ ਲਗਾਇਆ ਫਿਰ। ਫਿਰ ਉਹ ਸੇਵੀਆਂ ਵਿੱਚ ਪਾਤੀਆਂ ਨੇ, ਜਿਵੇਂ ਇੱਕ ਕਟੋਰੀ ਸੇਵੀਆਂ ਨੇ ਨਾਂ, ਤੇ ਦੋ ਕਟੋਰੀਆਂ ਤੁਸੀਂ ਪਾਣੀ ਪਾਣੈ। ਕੁੱਕਰ ਦੇ ਵਿੱਚ। ਉਹ ਸੀਟੀ ਮਰਵਾਣੀ ਉਹਨੂੰ ਫਿਰ।
ਤੇ, ਤੁਸੀਂ ਇਹਨੂੰ ਭੁੰਨਦੇ ਨੀ?
ਨਾ-ਨਾ ਇਹਨਾਂ ਦੀ ਭੁੰਨ ਜਰੁਰ ਪਹਿਲੇ ਈ ਭੁੰਨੀਆਂ ਹੁੰਦੀਆਂ ਨੇ, ਬਸ ਇੱਕ ਸੀ ਟੀ ਮਾਰੋ, ਸੀਟੀ ਮਾਰਕੇ ਫਿਰ ਉਸ ਤੋਂ ਬਾਅਦ ਬਿਲਕੁਲ ਸਿੱਮ ਕਰਦੋ ਗੈਸ ਨੂੰ।
ਠੀਕ ਹੈ, ਫਿਰ।
ਫੇਰ ਆਪਣਾ ਨਾਂ ਗੀਣਾਂਈ। ਫਿਰ ਅਪਣਾ ਥੋੜੀ ਸਿੱਮ ਕਰਦੋ, ਥੋੜ੍ਹੀ ਦੇਰ ਬਾਅਦ ਉਸਦੀ ਪ੍ਹਾਫ ਚਲੇਗੀ, ਆਪਣਾ ਫਿਰ ਉਹਨੂੰ ਖੋਲੋ। ਓ ਸੇਵੀਆਂ ਸਾਰੀਆਂ, ਸਮਾਨ ਜਿਹੜਾ ਸਾਰਾ ਉੱਪਰ ਆਜੇਗਾ।। ਓਰ ਸੇਵੀਂਆ ਐਣ ਪੋਲੀਆਂ-ਪੋਲੀਆਂ ਬਣਨਗੀਆਂ। ਉਹ ਫੇਰ ਬੱਚਿਆਂ ਨੂੰ ਪਲੇਟ, ਪਲੇਟਾਂ'ਚ ਪਾਕੇ ਉਹਨਾਂ ਨੂੰ ਖਵਾਈਆਂ ਨੇ, ਉਹ ਫਿਰ ਬੱਚਿਆਂ ਨੇ ਖਾਲੀਆਂ ਨੇ।
ਵੈਸੇ ਵੀ ਸਹੀ ਏ, ਬਾਹਰ ਦੀ ਚੀਜ਼ਾਂ ਨਾਲੋਂ ਤੇ ਘਰ ਦਾ ਬੱਚਾ ਖਾ ਲੇਨਾ
ਹਾਂ, ਮੈਂ ਕਿਹਾ, ਬਾਜ਼ਾਰ ਸਾਰੇ ਬਕਾਰ ਏ, ਐਵੇਂ ਤੁਸੀਂ ਇੱਥੇ ਪੈਸੇ ਖਰਾਬ ਕਰੋਗੇ ਘਰ। ਰੱਖਿਆ ਖਾਣਾ।
ਐ ਤੇ ਹੈਹੀ, ਨਾਲੇ ਉਹ ਪਤਾ ਕਿੰਨੇ ਦਿਨਾਂ ਦਾ ਤੇਲ ਹੁੰਦਾ, ਕਿੰਨਾ ਖ਼ਰਾਬ ਕਰਦੈ, ਇਹਨਾਂ ਨੇ ਤੇ ਆਪਣਾ ਦੇਣਾ ਹੁੰਦਾ, ਇਹੀ ਤੇ ਸਭ ਵੇਸਟੀਂਗ ਹੈਗੀ ਏ।
ਹਾਂ, ਉਹ ਇੱਕ ਈ ਤੇਲ ਹੁੰਦਾ, ਉਹਦੇ ਵਿੱਚ ਕਦੀ ਕੋਈ ਚੀਜ਼, ਕਦੀ ਕੋਈ ਚੀਜ਼। ਹੀ ਕਦੇ ਕੋਈ ਔਈਯੋ ਤੇਲ ਬਾਚ ਜੇਗਾ ਕੱਲ ਫੇਰ ਔਨੂੰ ਯੂਜ ਕਰਨਗੇ। ਉਹ ਫਿਰ ਪਤਾ ਕੀ ਅੰਦਰ, ਬੜਾ ਨੁਕਸਾਨ ਕਰਦਾ ਪੈ, ਇਹ ਲੋਕ ਸਮਝਦੇ ਨੀ ਨਾ ਹਾਂ।
ਤੇ ਚਲੋ ਫੇਰ ਨਿਆਣੇ ਤੁਹਾਨੂੰ ਪਤਾ ਕਿੱਥੇ ਟਲਦੇ ਨੇ ਜੇ ਇਹਨਾਂ ਨੂੰ ਘਰ ਕੁੱਛ ਮਿਲ ਗਿਆ ਠੀਕ ਹੈ, ਤੇ ਆਪ? ਚਲ ਜਾਂਦੇ ਨੇ ਅੱਜ ਕੱਲ ਤਾਂ ਬਾਜ਼ਾਰ।
ਨਾ ਅਸੀਂ ਤੇ ਜ਼ਿਆਦਾ? ਨੀ ਇਹਨਾਂ ਨੂੰ ਖਵਾਉਂਦੇ, ਪਰ ਕਦੀ ਮਜਬੂਰੀ ਕਦੇ ਬਜ਼ਾਰ ਜਾਓ ਤਾਂ ਮਤਲਬ ਜਿਵੇਂ ਕਿਧਰੇ ਗਏ ਆ ਝੀਲ ਤੇ ਜਾਂ ਕੁੱਛ ਤਾਂ ਕੁੱਛ ਮਾੜਾ ਮੋਟਾ ਖਾ ਲੈਣ ਤੇ ਘਰ ਤੋਂ ਵੀ ਬਣਾ ਕੇ ਦਿੰਦੇ ਹਾਂ ਇਸ ਤਰ੍ਹਾਂ।
ਹਾਂਜੀ ਐ ਤੇ ਹੈ ਹੀ। ਖਵਾਣਾ ਵੀ ਵੈਸੇ ਘਰ ਦਾ ਹੀ ਚਾਹੀਦਾ। ਆਪ ਬਣਾ ਲਓ। ਘੰਟਾ ਅੱਧਾ ਆਲਸ ਹੋ ਜਾਵੇਗਾ ਕੋਈ ਗੱਲ ਨਹੀਂ, ਪਰ ਬਾਹਰ ਦਾ ਤਾਂ ਬਹੁਤ ਜ਼ਿਆਦਾ ਖ਼ਰਾਬ ਹੈ ਬਾਹਰ ਦਾ ਤੇ ਖਰਾਬ ਪਤਾ ਕਿੰਨਾ ਸਰੀਰ ਖਤਮ ਏ।
ਹਾਂ, ਮੈਦਾ ਬੜਾ ਨੁਕਸਾਨ ਕਰਦਾ ਹੈਗਾ ਲੋਕ ਸਮਝਦੇ ਹੈਗੇ ਨਾ।
ਬਿਲਕੁਲ ਜੀ ਬਿਲਕੁਲ
ਅੱਛੀਆ ਚੀਜ਼ਾਂ ਘਰ ਦੀਆਂ ਬਨਾ ਕੇ ਖਾ ਔ, ਹੈਲਦੀ ਖਾ ਔ, ਜਿੜੀ ਸ਼ਰੀਰ ਨੂੰ ਕੁਛ ਲੱਗਣ ਵੀ, ਬੱਚਿਆ ਨੂੰ ਲੱਗਣ? ਤੇ ਅਗਰ ਬਾਹਰਲਾ ਖਾਓਗੇ, ਮੋਟਾਪਾ ਵਧੇਗਾ। ਫਿਰ ਉਹੀ ਆਂ ਬਿਮਾਰੀਆਂ ਲੱਗ ਜਾਂਦੀਆਂ ਨੇ
ਹਾਂਜੀ, ਇਹ ਤੇ ਹੈ ਹੀ ਜੀ, ਬਿਲਕੁਲ। ਹੋਰ ਦੱਸੋ, ਵਧੀਆ ਜੀ ਵਧੀਆ ਤੁਸੀਂ ਸੁਣਾਓ। ਆਲਾਗ ਬਸ ਜਾਣਾ ਅਸੀਂ ਵੀ ਹੁਣ ਜਾਵਾਂਗੇ ਘੁੰਮਣ, ਬੱਚੇ ਮਗਰ ਪਏ ਨੇ ਪਾਰਕ ਲੈ ਜਾਓ ਪਿੱਛੇ ਹੈਗੀ? ਸਾਡੇ ਬੈਕਗ੍ਰਾਊਂਡ ਤੇ, ਉੱਥੇ ਜਾਣਾ ਆ ਹੁਣ?
ਹਾਂ, ਸ਼ਾਮ ਵੇਲੇ ਬੱਚੇ ਕਾਹਲੇ ਪੈ ਜਾਂਦੇ ਨੇ ਨਾ। ਉਹ ਫਿਰ ਕਹਿੰਦੇ ਨੇ ਬੱਚਾ ਯਾਰ ਤੇ ਸਾਨੂੰ ਲੈ ਜਾਓ ਕਿਧਰੇ। ਮੈਂ ਕਿਹਾ ਹੁਣ ਮੈਂ ਤਾਂ ਘੁਮਾ ਤੋਂ ਲਈਆ, ਹੁਣ ਤੁਸੀਂ? ਨੋਨ ਟੀਵੀ -ਟੂਵੀ ਦੇਖਣਗੇ, ਹੋਰ ਕੀ ਕਰਨਗੇ।
ਚਲੋ ਠੀਕ ਹੈ ਜੀ, ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ।